ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ ਜੀ
ਹੋਰ ਸੁਣਾਓ ਠੀਕ ਠਾਕ
ਹਾਂਜੀ ਸਭ ਠੀਕ ਤੁਸੀਂ ਸੁਣਾਓ
ਹਾਂਜੀ ਸਭ ਠੀਕ ਨੇ ਭੈਣ ਜੀ ਸਭ ਠੀਕ ਨੇ
ਹੋਰ ਕੀ ਕਰ ਰਹੇ ਸੀ।
ਬਸ ਭੈਣ ਜੀ ਬਸ ਟੈਂਸ਼ਨ ਚ ਬੈਠੇ ਸੀ ਪੈਸੇ ਹੀ ਨੀ ਜੁੜਦੇ ਭੈਣ ਜੀ ਹਾਂ ਬਸ ਭੈਣ ਜੀ ਪੈਸੇ ਹੀ ਨਹੀਂ ਜੁੜਦੇ ਮੇਰੇ ਕੀ ਕਰ੍ਹਾਂ ਥੋੜੇ ਬਹੁਤ ਪੈਸੇ ਆਉਦੇ ਨੇ ਮੇਰੇ ਕੋਲ ਇੰਨੇ ਔਖੇ ਜੋੜਨੀ ਆ ਘਰ ਦਾ ਸਮਾਨ ਸਮੂਨ
ਮੈਂ ਵੀ ਵੈਸੇ ਇਹੀ ਇਹੀ ਸੋਚ ਰਹੀ ਸੀ ਇਹੀ ਸਭ ਗੱਲ ਕਰਨੀ ਸੀ ਮੈਂ ਤੁਹਾਡੇ ਨਾਲ
ਹਾਂ ਬਸ ਮੈਂ ਘਰ ਦਾ ਸਮਾਨ ਸਮੂਨ ਲੈ ਕੇ ਤੁਹਾਨੂੰ ਪਤਾ ਜਨਾਨੀਆਂ ਪਹਿਲੇ ਘਰ ਦਾ ਸਾਰਾ ਕੁੱਝ ਲੈਂਦੀਆਂ ਨੇ ਜ਼ਰੂਰੀ ਚੀਜ਼ਾਂ ਲੈ ਕੇ ਥੋੜੇ ਬਹੁਤ ਪੈਸੇ ਬਚਾਉਂਦੀ ਹਾਂ ਜੋੜਨੀ ਆਂ ਉਹਨੂੰ ਅਲੱਗ ਪਰਸ ਵਿੱਚ ਪਾ ਕੇ ਹਾਂਜੀ ਹਰ ਮਹੀਨੇ ਕੋਸ਼ਿਸ਼ ਕਰਨੀ ਆ ਜੋੜਾ ਕੁਛ ਨਾ ਕੁਛ ਹਾਂ ਐਵੇਂ ਹੀ ਕਰਨੀ ਆ ਭੈਣ ਜੀ।
ਹਾਂ ਕਿ ਇਨੇ ਪੈਸੇ ਖਰਚਣੇ ਨੇ ਇਨੇ ਪੈਸੇ ਅਸੀਂ ਮਹੀਨੇ ਰੱਖਣੇ ਹੀ ਰੱਖਣੇ ਨੇ ਜੇ ਹਾਂ ਕਦੇ ਜ਼ਿਆਦਾ ਲੋੜ ਪੈ ਜਾਵੇ ਫਿਰ ਤਾਂ ਕੱਢਣੇ ਹੀ ਪੈਣਗੇ
ਹਾਂ ਬਸ ਇਹੀ ਹੁੰਦਾ ਨਾ ਭੈਣ ਜੀ ਕਦੀ ਕਦੀ ਬੱਚਿਆਂ ਦੀਆਂ ਫੀਸਾਂ ਐਕਸਟਰਾ ਆ ਜਾਂਦੀਆਂ ਨੇ ਵਿੱਚੋਂ ਕੋਈ ਨਾ ਕੋਈ ਸਕੂਲ ਦੇ ਖਰਚੇ ਆ ਜਾਂਦੇ ਨੇ ਐਕਸਟਰਾ ਫਿਰ ਉਹ ਯੂਜ ਹੋ ਜਾਂਦੇ ਨੇ ਪੈਸੇ ਕਦੀ ਕਦੀ ਤੁਹਾਡਾ ਪਤਾ ਸਾਡਾ ਜਨਾਨੀਆਂ ਦਾ ਇਹ ਪੰਗਾ ਹੈ ਨਾ ਬੜੇ ਪਸੰਦ ਆ ਜਾਂਦੇ ਨੇ ਕੋਈ ਨਾ ਕੋਈ ਕੱਪੜਾ ਲੈਣ ਤੇ ਦਿਲ ਕਰ ਪੈਂਦਾ
ਹਾਂਜੀ
ਬਸ ਫਿਰ ਉਹ ਜੁੜੇ ਹੋਏ ਪੈਸਿਆਂ ਚੋਂ ਖਰਚ ਕਰ ਲੈਂਦੇ ਆ ਤੇ ਫੇਰ ਅਸੀਂ ਪਛਤਾਨੇ ਹਾਂ, ਅਸੀਂ ਤੇ ਇਹ ਪੰਜ ਹਜ਼ਾਰ ਜੋੜੇ ਸੀ ਵਿੱਚੋਂ ਫੇਰ ਘੱਟ ਗਏ।
ਹਾਂਜੀ ਤੇ ਤੁਸੀਂ ਉਹ ਕਮੇਟੀ ਕਮੂਟੀ ਨਹੀਂ ਪਾਈ ਹੋਈ ਕਿੱਥੇ?
ਨਹੀਂ ਕਮੇਟੀ ਨੀ ਪਾਈ ਭੈਣ ਜੀ ਆ ਤੁਸੀਂ ਠੀਕ ਆਈਡੀਆ ਦਿੱਤਾ ਮੈਂਨੂੰ
ਉਹ ਪਾਲੋ ਮੈਂ ਵੀ ਪਾਈ ਹੋਈ ਏ ਉਝ‌ ਤਾਂ ਜੁੜਦੇ ਨੀ ਹੈਗੇ ਮੈਂ ਇੱਕ ਜਗ੍ਹਾ ਕਮੇਠੀ ਪਾਈ ਹੋਈਏ ਤਿੰਨ ਹਜ਼ਾਰ ਮਹੀਨਾ ਜਾਂਦਾ ਉੱਥੇ
ਅੱਛਾ, ਤੇ ਕਿੰਨੇ ਮੈਂਬਰ ਨੇ ਭੈਣ ਜੀ?
ਦਸ ਮੈਂਬਰ ਨੇ ਉਹ ਐਂਡ ਤੇ ਤੀਹ ਹਜ਼ਾਰ ਰੁਪਏ ਦਸ ਮਹੀਨੇ ਦੀ ਕਮੇਟੀ ਜਿਆਦਾ ਵੱਡੀ ਵੀ ਨੀ ਪਾਉਂਦੀ ਮੈਂ ਕਿਉਂਕਿ ਪਤਾ ਨਹੀਂ ਨਾ ਫੇਿਰ ਕਦੋਂ ਲੋੜ ਪੈ ਜੇ ਤੇ ਦਸ ਮਹੀਨੇ ਦੇ ਅੰਦਰ ਅੰਦਰ ਤੁਸੀ ਚਾਹੁੰਦੀ ਹੈ ਤਾਂ ਵੀ ਮਿਲ ਜਾਂਦੀ ਹੈ
ਅੱਛਾ ਐਵੇਂ ਉਹ ਦੇ ਦਿੰਦੇ ਨੇ ਅਸੀਂ ਵਿਚਕਾਰ ਮੰਗੀਏ ਵੀ ਦੇ ਦੋ
ਜੇ ਬੰਦੇ ਸਾਰੇ ਕੋਪਰੇਟਿਵ ਹੋਣ ਤੇ ਦੇ ਦਿੰਦੇ ਨੇ ਉਹ
ਹਾਂ ਚਲੋ ਇਹ ਵੀ ਗੱਲ ਠੀਕ ਹੈ ਬੰਦੇ ਆਪਣੇ ਹੋਣ ਨਾ ਸਾਰੇ ਵਧੀਆ ਹੋਣ ਤਾਂ ਹੀ ਕਮੇਟ ਭੈਣਜੀ ਪਾਣੀ ਚਾਹੀਦੀ ਹੈ ਬਾਹਰ ਦਾ ਬੰਦਾ ਹੋਏ ਨਾ ਫਿਰ ਨਾ ਪਾਇਆ ਕਰੋ ਕਦੀ ਕਮੇਟੀ
ਨਾ ਨਾ ਬਾਹਰ ਦਾ ਨ ਵੇਖ ਕੇ ਸਾਰੇ ਕਿਉਂਕਿ ਮੈਂ ਹਰ ਵਾਰ ਪਾਉਂਦੀ ਹਾਂ ਉਹਨਾਂ ਦੇ ਕੋਲ ਹੀ ਪਾਉਂਦੀ ਹਾਂ ਤੇ ਮਿਲ ਜਾਂਦੇ ਨੇ ਤੇ ਚਾਹੀਦੀ ਹੁੰਦੀ ਹੈ ਤੇ ਵਿੱਚ ਜੇ ਨਹੀਂ ਚਾਹੀਦੀ ਤਾਂ ਐਂਡ ਤੇ ਲੈ ਲਓ
ਹਾਂ ਇਹ ਤੇ ਗੱਲ ਤੁਸੀਂ ਠੀਕ ਕਹੀ ਹਾਂਜੀ ਹਾਂਜੀ ਭੈਣਜੀ ਇਹ ਵਧੀਆ ਤੁਸੀਂ ਮੈਨੂੰ ਆਈਡੀਆ ਦਿੱਤਾ ਜੇ ਤੇ ਮੈਂ ਵੀ ਹੁਣ ਕਮੇਟੀ ਪਾ ਲਾਂਗੀ ਕੋਈ ਮੇਰਾ ਜਾਣ ਪਚਾਣਾ ਪਾ ਰਿਹਾ ਹੈਗਾ ਨਹੀਂ ਤੇ ਤੁਸੀਂ ਮੇਰੀ ਪੁਆ ਦੇਣਾ ਫਿਰ ਤੁਸੀਂ ਕਹਿ ਰਹੇ ਤੁਹਾਡੇ ਜਾਣ ਪਛਾਣ ਵਾਲੇ ਨੇ ਅਗਲਾ ਗਰੁੱਪ ਜਦੋਂ ਸ਼ੁਰੂ ਹੋਏਗਾ ਨਾ
ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਾਂਗੀ
ਹਾਂ ਠੀਕ ਭੈਣ ਜੀ ਮੇਰੇ ਤੇ ਮੈਂ ਤੇ ਕਮੇਟੀਆਂ ਤੋਂ ਮੈਨੂੰ ਤਾਂ ਡਰ ਲੱਗਦਾ ਨਾ ਭੈਣ ਜੀ ਸਾਡੇ ਨਾਲ ਕਲਾਸਿਕ ਕ੍ਰੀਏਸ਼ਨ ਹੈਗਾ ਹਾਂ। ਕਲਾਸਿਕ ਕ੍ਰੀਏਸ਼ਨ ਚੈਨਲ ਹੈਗਾ ਸੀ, ਜੇ ਤਾਂ ਨਿਊਜ ਵਿੱਚ ਵੀ ਆਇਆ ਹੋਣਾ, ਭੈਣ ਜੀ ਤੁਸੀਂ ਸੁਣਿਆ ਹੋਣਾ ਉਹਨਾਂ ਸਾਰਿਆਂ ਦੀ ਇਕ ਇਕ ਇੰਨੀਆਂ ਵੱਡੀਆਂ- ਵੱਡੀਆਂ, ਪੰਜ -ਪੰਜ ਦਸ -ਦਸ ਲੱਖ ਰੁਪੀਆਂ ਕਮੇਟੀਆਂ ਸਾਰੇ ਦੁਕਾਨਦਾਰਾਂ ਦੀ ਪਾਈਆਂ ਹੋਈਆ ਸੀ ਜੇ ਉਹਨੇ ਤੇ, ਸਾਰਿਆਂ ਦੀ ਲੋੜ ਤੋੜ ਤੇ ਦੇ ਵੀ ਦਿੰਦਾ ਸੀ, ਪਹਿਲੇ ਤੇ ਆਪਣੀ ਅੱਛੀ ਰਹਿ ਰੈਪੋਟੇਸ਼ਨ ਬਣਾਈ ਰੱਖੀ, ਬਈ ਹਾਂ ਜਦੋਂ ਪੈਸੇ ਮੰਗੇ ਕੋਈ ਦੇ ਦਿੰਦਾ ਸੀ। ਕਮੇਟੀ ਜਦੋਂ ਤੇ ਲਾਸਟ ਵਿਚੋ ਐਡਾ ਫਸਿਆ, ਐਡਾ ਫਸਿਆ ਸਾਰੇ ਲੋਕਾਂ ਦੇ ਪੈਸੇ ਮਾਰ ਕੇ ਤੇ ਦੁਕਾਨ ਨੂੰ ਤਾਲਾ ਲਾ ਕੇ ਭੱਜ ਗਿਆ
ਅੱਛਾ!
ਹਾਂ ਫੇਰ ਤੇ ਭੈਣ ਜੀ ਉਹ ਲੋਕ ਸਾਰਾ ਲੋਕ ਉਦੇ ਮਗਰ ਮਗਰ ਮਗਰ ਮਗਰ ਬਸ ਫੇਰ ਕੀ ਉਹਨਾਂ ਨੇ ਲੱਭਣਾ ਕਿੱਥੋਂ ਸੀ? ਪਤਾ ਹੀ ਨਹੀਂ ਕਿੱਥੇ ਗਏ? ਸਾਰੇ ਲੋਕਾਂ ਦੇ ਕਿਸੇ ਦੇ ਦੋ ਲੱਖ। ਰੁਪਈਆਂ ਮਰੀ ਗਏ ਕਿਸੇ ਦਾ ਚਾਰ ਕਿਸੇ ਦਾ ਪੰਜ ਫੇਰ ਵਿੱਚੋਂ ਦੀ ਆਏ ਪਤਾ ਨੀ ਕਿਵੇਂ? ਉਹਨਾਂ ਨੇ ਆਪਣੀ ਕੋਈ ਜ਼ਮੀਨ ਵੇਚੀ ਤੇ ਥੋੜ੍ਹਾ ਬਹੁਤ ਪੈਸਾ ਲੋਕਾਂ ਦਾ ਦੇ ਕੇ ਦੁਕਾਨ ਖੋਲੀ। ਫੇਰ ਲੋਕਾਂ ਨੇ ਜਾ ਕੇ ਉਹਨਾਂ ਦੇ ਦੁਕਾਨ ਚੋਂ ਕੱਪੜਾ ਤੇ ਚਾਦਰਾਂ ਹੈਂਡਲੂਮ ਤੇ ਕੱਪੜੇ ਦਾ ਕੰਮ ਸੀ। ਨਾ ਉਹ ਚੱਕਣਾ ਲੋਕਾਂ ਨੇ, ਸਮਾਨ ਸ਼ੁਰੂ ਕਰਤਾ ਜਿਹਨਾਂ ਨੇ ਲ ਲੱਖ ਲੈਣਾ ਸੀ, ਉਹਨਾਂ ਦੇ ਲੱਖ ਦਾ ਕੱਪੜਾ ਇਕੱਠਾ ਕਰ ਲਿਆ। ਜਿਹਨਾਂ ਨੇ ਦੋ ਲੈਣਾ ਸੀ। ਉਹਨਾਂ ਨੇ ਦੋ ਦਾ ਚਾਦਰਾਂ ਤੇ ਉਹ ਇਕੱਠਾ ਕਰ ਲਿਆ ਸਮਾਨ ਘਰ ਲੋਕਾਂ ਨੇ ਇੰਝ ਆਪਣੇ ਕਸੇਗ ਹਾਂ ਬਸ ਇਹੀ ਗੱਲ ਨਾ ਭੈਣ ਜੀ ਪੈਸੇ ਜੋੜਨੇ ਨਾ ਬਸ ਐਸੀ ਜਗ੍ਹਾ ਜੋੜੋ ਤਾਂਹੀ ਤੇ ਮੈਂ ਤੇ ਪਰਸ ਬਣਾਉਦੀ ਹਾਂ ਕਾਰ ਹੀ ਜਾਂ ਗੁੱਲਕ ਬਣਾ ਲੈਂਦੀ ਹਾਂ ਮੈਂ ਗੁੱਲਕ ਦੂਜੀ ਬਣਾਉਂਦੇ ਹਾਂ ਭੈਣ ਜੀ ਜਿਹੜੀ ਜਿਹਦੇ ਚੋਂ ਨਿਕਲਣ ਨਾ ਪੈਸੇ ਟੁੱਟਣ ਵਾਲੀ ਜਦੋਂ ਚਾਹੀਦੇ ਹੋਣਗੇ ਤੋੜਾਂਗੀ ਫਿਰ ਹੁਣ ਭਰੇਗੀ ਜਦ ਤੱਕ ਨੀ ਤੇ ਪਹਿਲੇ ਥੋੜੀ ਖਾਲੀ ਤੋੜ ਕੇ ਬਹਿ ਜਾਗੇ ਅੱਧੀ ਗੋਲਕ
ਨਾ ਇਹ ਵਧੀਆ ਦੱਸਿਆ ਤੁਸੀਂ ਮੈਂ ਵੀ ਕਰਾਂਗੀ।
ਹਾਂ ਐਵੇਂ ਕਰਨਾ ਤੁਸੀਂ ਨਾ ਟੁੱਟਣ ਵਾਲੀ ਗੁੱਲਕ ਲਿਆਵਾਂਗੇ ਜਿਹੜੀ ਮਿੱਟੀ ਦੀ ਬਣੀ ਹੁੰਦੀ ਹੈ। ਉਹ ਫਿਰ ਭਰੀ ਜਾਓ, ਭਰੀ ਜਾਓ ਜਿੰਨੇ ਹੋਣ ਦਸ ਵੀਹ ਪੰਜਾਹ ਸੌ ਜਿੰਨੇ ਹੋਣਗੇ ਪਾਲਾਂਗੇ ਵੀ ਕਦੀ ਤਾਂ ਭਰੇਗੀ ਨਾ ਕੁਛ ਤੇ ਇਕੱਠਾ ਹੋਏਗਾ ਪੰਜ- ਸੱਤ -ਦਸ ਹਜ਼ਾਰ ਰੁਪਏ ਕੁਛ ਇਸ ਤਰੀਕੇ ਨਾਲ ਇਕੱਠਾ ਕਰ ਲੈਂਦੀ ਹਾਂ ਮੈਂ ਕੁਛ ਨਾ ਮੈਂ ਆਪਣੇ ਨਾ ਸੇਵਿੰਗ ਅਕਾਊਂਟ ਵਿੱਚ ਜੋੜਦੀ ਰਹਦੀ ਤੇ ਮੈਂ ਨਾ ਪੇਟੀਐਮ -ਗੂਗਲ ਪੇ ਨੀ ਚਲਾਉਂਦੀ ਭੈਣ ਜੀ ਇਸੀ ਕਰਕੇ ਕਿ ਨਾ ਮੈਂ ਪੇਟੀਐਮ- ਗੂਗਲ ਪੇ ਚਲਾਵਾਂਗੀ ਹਾਂ ਹਾਂ ਨਾ ਮੈਂ ਪੇਟੀਐਮ- ਗੂਗਲ
ਹਾਂਜੀ।
ਮੈਂ ਕਹਿ ਰਹੀ ਨਾ ਮੈਂ ਪੇਟੀਐਮ- ਗੂਗਲ ਪੇ ਚਲਾਵਾਂਗੀ ਨਾ ਪੈਸੇ ਖਰਚ ਕਰਾਂਗੀ ਤੇ ਮੈਂ ਤੇ ਅਕਾਊਂਟ ਵਿਚ ਵੀ ਜੋੜ ਲੈਂਦੀ ਹਾਂ ਮੈਂ ਐਸ਼ ਹੀ ਖਰਚ ਕਰਨੀ ਆ ਜਿਹੜਾ ਕੁੱਝ ਕਰਾਂ
ਅੱਛਾ ਤੇ ਮੈਂ ਮੇਰਾ ਫਿਰ ਇ ਹੀ ਆਏਗਾ ਸਿਆਪਾ ਮੇਰੀ ਤੇ ਇੱਕ ਸਾਲ ਆਂਦੀ ਆ ਸੈਲਰੀ ਤੇ ਮੈਂ ਉਦ ਉਹੀ ਮੇਰਾ ਅਕਾਊਂਟ ਪੇਟੀਐਮ 'ਤੇ ਐਡ ਉਹੀ ਮੇਰਾ ਅਕਾਊਂਟ ਗੂਗਲ ਪੇ 'ਤੇ ਐਡ ਹੈ। ਉਹ ਸਾਰੇ ਹੀ ਲੱਗ ਜਾਂਦੇ ਨੇ ਸਿਰਫ ਮੇਰੀ ਇੱਕ ਕਮੇਟੀ ਜਾਂਦੀ ਔਰ ਕੁਛ ਨੀ ਮੈਂ ਬਚਾ ਪਾਉਂਦੀ
ਹਾਂ ਬਸ ਆਹੀ ਤੇ ਗੱਲ ਹੈਗੇ ਭੈਣ ਜੀ ਬੜੇ ਪੰਗੇ ਨੇ ਬਸ ਇਹੀ ਹੈ ਕਮੇਟੀ ਦੇ ਤਰੀਕੇ ਤੁਸੀਂ ਬਚਾ ਲੈਂਦੇ ਹੋ ਤੇ ਮੈਂ ਦਾਂ ਗੁੱਲ ਕੁਛ ਪਾ ਕੇ ਤੇ ਕੁਛ ਮੈਂ ਇੰਝ ਕਰ ਲੈਂਦੀ ਹਾਂ ਬਈ ਸੇਵਿੰਗ ਵਿੱਚ ਪਏ ਰਹਿੰਦੇ ਨੇ ਤਾਂ ਫਿਰ ਮੈਂ ਕਢਵਾ ਲਿਆਦੀ ਹਾਂ ਜਾ ਕੇ ਬੈਂਕ ਤੋਂ ਜਾ ਕੇ ਕੇ ਹੈ ਅਸੀਂ ਜਿਹੜੇ ਨਵੇਂ ਪੰਗੇ ਪਾਏ ਨਾ ਗੂਗਲ ਪੇਟੀਐਮ ਬਾਜ਼ਾਰ ਅਸੀਂ ਪਰਸ ਨਾ ਵੀ ਲੈ ਜਾਈਏ ਨਾ ਅਸੀਂ ਸਮਾਨ ਕੋਈ ਪਸੰਦ ਆਉਂਦਾ ਉਹ ਫੋਨ ਤੋਂ ਪੇਮੈਂਟ ਕਰ ਹਾਂ ਫੋਨ ਤੋਂ ਪੇਮੈਂਟ ਕਰ ਕੇ ਖਰੀਦ ਲਿਆਦੇ ਹਾਂ ਪਹਿਲੇ ਜੀ ਸਾਡੇ ਕੋਲ ਹਾਂ ਤੇ ਪਹਿਲੇ ਸਾਡੇ ਕੋਲ ਪੈਸੇ ਨੀ ਹੁੰਦੇ ਸੀ ਅਸੀਂ ਨਹੀਂ ਖਰੀਦਦੇ ਸੀ ਨਾ ਨਹੀਂ ਖਰਚਦੇ ਸੀ ਨਾ ਪੈਸੇ ਅਸੀਂ
ਬਿਲਕੁਲ
ਹਾਂ ਹੁਣ ਅਸੀਂ ਪੈਸੇ ਹੋਣ ਨਾ ਹੁਣ ਜੇ ਵਿੱਚ ਪਰਸ ਹੋਏ ਨਾ ਹੋਏ ਫੋਨ ਤੋਂ ਪੇਮੈਂਟ ਕਰਕੇ ਤੇ ਮਿੰਟਾਂ ਚ ਕੋਈ ਨਾ ਕੋਈ ਚੀਜ਼ ਖਰੀਦ ਕੇ ਘਰ ਆ ਜਾਂਦੇ ਆ ਪੈਸੇ ਖਰਚ ਕਰਕੇ ਆਪਣੇ ਬਸ ਇਹੀ ਗੱਲ ਨਾ ਪੈਸੇ ਨਾ ਬਸ ਮੈਂ ਵੀ ਉਹਨਾ ਹੀ ਸੋਚਿਆ ਕਿ ਬਈ ਮਹੀਨੇ ਦੇ ਮਹੀਨੇ ਪਹਿਲੇ ਤੇ ਆਪਣਾ ਰਾਸ਼ਨ ਪਾ ਕੇ ਸਾਰਾ ਘਰ ਉਸ ਤੋਂ ਬਾਅਦ ਰੋਜ਼ ਦੇ ਮੈਂ ਹਾਂ ਰੋਜ਼ ਦਾ ਸੋਚਿਆ ਕਿ ਰੋਜ਼ ਦੇ ਅੰਨੇ ਦੀ ਸਬਜ਼ੀ ਲੈਣੀ ਹੈ। ਵੀ ਚੱਲ ਸਬਜ਼ੀ ਫਰੂਟ ਸਭ ਹਾਂ ਇਹਦੇ ਵਸਤੇ ਮੈਂ ਇੱਕ ਫਿਕਸ ਅਮਊਂਟ ਕਰ ਲੈਣਾ ਵੀ ਮੈਂ ਇਹਨੇ ਦੀ ਸਬਜ਼ੀ ਫਰੂਟ ਲੈਣੀ ਏ ਉਸ ਤੋਂ ਬਾਅਦ ਉਹ ਥੋੜੇ ਬਹੁਤ ਪੈਸੇ ਜਿੰਨੇ ਵੀ ਮੇਰੇ ਕੋਲ ਬੱਚੇ ਸੌ ਰੁਪਏ ਬੱਚੇ ਦੋ ਸੌ ਰੁਪਏ ਬੱਚੇ ਉਹ ਮੈਂ ਰੋਜ਼ ਦਾ ਗੁਲਕ ਚ ਪਾਉਣਾ ਇਹੀ ਸੋਚਿਆ ਮੈਂ ਤਾਂ ਹੀ ਜਲਦੀ ਗੁਲਕ ਵੀ ਭਰੇਗੀ ਫਿਰ ਕੁਛ ਦਸ ਪੰਦਰਾਂ ਹਜ਼ਾਰ ਇਕੱਠੇ ਹੋ ਜਾਣਗੇ ਹਾਂ ਫਿਰ ਮੈਂ ਜਦੋਂ ਮੇਰੇ ਕੁਲ ਦਸ ਪੰਦਰਾਂ ਹਜ਼ਾਰ ਹੋ ਜਾਂਦੇ ਨੇ ਨਾ ਫਿਰ ਮੈਂ ਉਹਨੂੰ ਖਾਤੇ ਚ ਜਾ ਕੇ ਜਮਾ ਕਰਾ ਆਦੀ ਹਾਂ ਫੇਿਰ ਖਾਤੇ ਚ ਜਮਾਂ ਹੋ ਜਾਂਦੇ ਨੇ ਫਿਰ ਜਦ ਖਾਤੇ ਚ ਮੇਰੇ ਪੰਜਾਹ ਹਜ਼ਾਰ ਹੋ ਜਾਂਦੇ ਨੇ ਤੇ ਫੇਿਰ ਮੈਂ ਉਹਦੀ ਐਫ ਡੀ ਕਰਾ ਦਿੰਦੀ ਹਾਂ
ਵਧੀਆ-ਵਧੀਆ ਏ ਤੇ ਤੁਸੀਂ ਵਧ ਵਧੀਆ ਤਰੀਕਾ ਦੱਸਿਆ ਮੈਨੂੰ
ਹਾਂ ਜੇ ਐਫ ਡੀ ਹੋ ਜਾਂਦੀ ਹੈ ਫੇਿਰ ਮੇਰੀ ਫੇਰ ਤੁਹਾਨੂੰ ਪਤਾ ਐਫ ਡੀ ਤੇ ਜਾਂ ਤੇ ਸਾਲ ਦੀ ਹੁੰਦੀ ਹੈ ਸਵਾ ਸਾਲ ਦੀ ਹੁੰਦੀ ਅੱਦਾਂ ਹੁੰਦੀ ਜੇ ਫੇਰ ਕਮ ਸੇ ਕਮ ਸਾਲ ਸਵਾ ਸਾਲ ਪੈਸੇ ਜੁੜੇ ਰਹਿਣਗੇ
ਫੇਿਰ ਇੰਟਰਸਟ ਕਿੰਨਾ ਮਿਲਦਾ ਇਕ ਏਫਟੀ ਦੇ
ਇੰਟਰਸਟ ਤੇ ਭੈਣ ਜੀ ਸਾਡੇ ਛੇ ਪਰਸੈਂਟ ਹੈਗਾ ਜੇ
ਅੱਛਾ ਤੇ ਅਗਰ ਤੁਸੀਂ ਸਾਲ ਦਾ ਕਰਾਉਂਦੇ ਹੋ ਸਾਲ ਦੇ ਸਾਢੇ ਛੇ ਪ੍ਰਸੈਂਟ
ਅੱਛਾ ਹਾਂ ਸਾਡੇ ਛੇ ਪਰਸੈਂਟ ਦੇ ਹਿਸਾਬ ਨਾਲ ਤੁਹਾਨੂੰ ਪੰਜਾਹ ਹਜ਼ਾਰ ਦੇ ਨਾਲ ਸਾਲ ਵਿਚ ਚਾਰ ਇੱਕ ਹਜ਼ਾਰ ਵੇ ਮਿਲ ਜਾਂਦਾ ਬਸ ਘੱਟ ਹੀ ਮਿਲਦਾ ਭੈਣ ਜੀ
ਅੱਛਾ
ਸਾਲ ਦਾ ਚਾਰ ਹਜ਼ਾਰ ਰੁਪਏ ਮਿਲਦਾ ਪੰਜਾਹ ਹਜ਼ਾਰ ਰੁਪਏ
ਪਰ ਚਲੋ ਯੂਜ ਨਾ ਹੋਣ
ਹਾਂ ਇਹੇ ਨਾ ਤੁਸੀਂ ਬਚ ਜਾਣਗੇ ਤੁਹਾਡੇ ਪੈਸੇ ਹਾਂ ਬਸ ਇਹ ਸੋਚੋ ਤੁਸੀਂ ਵਿਆਜ ਨਾ ਵੇਖੋ ਤੁਸੀਂ ਇਹ ਵੇਖੋ ਕਿ ਸਾਡੇ ਪੈਸੇ ਵਬਚ ਜਾਣਗੇ ਖਰਚ ਹੋਣ ਤੋਂ ਜੇ ਘਰ ਹੋਣਗੇ ਤਾਂ ਸਾਰੇ ਹੀ ਖਰਚ ਕਰ ਦਾਂਗੇ ਇਹ ਵੀ ਲੈਲੈ ਤੇ ਉਹ ਵੀ ਲੈਲੈ ਤੇ ਏਵੀ ਲੈਲੈ ਸੋ ਚੀਜ਼ਾਂ ਤੁਹਾਨੂੰ ਪਤਾ ਬਰਦੀਆਂ ਖ਼ਰਾਬ ਹੁੰਦੀਆਂ ਟੁੱਟਦੀਆਂ ਮਨ ਕਰਦਾ ਫੇਰ ਨਵੀਂ ਲਿਆਓ ਜਾ ਕੇ ਪੈਸੇ ਪਏ ਹੋਣ ਤੇ
ਜੇ ਨਹੀਂ ਪਏ ਹੋਣਗੇ ਫੇ ਅਸੀਂ ਸੋਚਾਂਗੇ ਚ ਥੋੜੇ ਦਿਨ ਹੋਰ
ਚਲ ਹਾਂ ਫੇਰ ਚਲਾ ਲੈਂਦੇ ਆਂ ਚੱਲ ਸੌ ਪੰਜਾਹ ਲਾ ਕੇ ਇਹਨੂੰ ਠੀਕ ਹੀ ਕਰਾ ਆਂਦੇ ਆਂ ਬਸ ਇਹੀ ਉਹੋ ਗੱਲ ਹੁੰਦੀ ਹੈ ਬਸ ਇਸ ਕਰਕੇ ਤੇ ਮੈਂ ਤੇ-ਤੇ ਮੈਂ ਤੇ ਭੈਣ ਜੀ ਜ਼ਿਆਦਾ ਇਹ ਅਹ ਇਹ ਵੀ ਬੱਚਤ ਕਰ ਲੈਂਦੀ ਹਾਂ ਕਿ ਬਾਰ-ਬਾਰ ਐਕਟੀਵਾ ਨਹੀਂ ਜਾਂਦੀ ਪੈਦਲ ਟੂਰ ਆਣੇ ਆ ਅਸੀਂ ਨਹੀਂ ਤੇ ਨਾਲ ਤੱਕ ਗੱਲੀ ਤੱਕ ਜਾਣਾ ਹੁੰਦਾ ਸੀ ਭੱਜ ਕੇ ਫੈਕਟੀਵਾ ਸਟਾਰਟ ਕੀਤਾ ਤੀ ਤੇ ਹੋ ਆਇਆ ਫੇਿਰ ਤੇਲ ਦੀ ਭੈਣ ਜੀ ਬਚਤ ਹੋ ਜਾਂਦੀ ਨਾ, ਫਿਰ ਨਾਲ-ਨਾਲ ਕੋਲ-ਕੋਲ ਤੇ ਮੈਂ ਪੈਦਲ ਹੋ ਆਉਂਦੀ ਹਾਂ ਥੋੜ੍ਹੀ ਦੂਰ ਜਾਣਾ ਹੋਏ ਫੇਿਰ ਐਕਟੀਵਾ ਤੇ ਜਾਈਦਾ
ਹ ਇਹ ਵੀ ਤੁਸੀਂ ਮੈਨੂੰ ਠੀਕ ਦੱਸਦੇ ਮੈਂ ਵੀ ਹੁਣ ਐਟੀਵਾ ਤੇ ਜ਼ਿਆਦਾ ਘੁੰਮਦੀ ਆਂ ਨਾਲ ਵੇਟ ਵੱਧਦਾ ਨਾਲ ਪੈਟਰੋਲ ਖਰਚ ਹੁੰਦਾ
ਤੇ ਗੱਲ ਇਹ ਨਾ ਦੋਨੋ ਚੀਜ਼ਾਂ ਹੋ ਗਆਂ ਪੈਟਰੋਲ ਤੁਹਾਡੇ ਸਾਹਮਣੇ ਕਿੰਨਾ ਇੱਕ ਸੌ ਦਸ ਰੁਪਈਏ ਦੇ ਆਸ ਸ ਪਾਸ ਹੋਇਆ ਪਿਆ ਕਿੰਨਾ ਮਹਿੰਗਾ ਹੋਇਆ ਪਿਆ ਪੈਟਰੋਲ ਫਿਰ ਇੰਝੇ ਕਰਕੇ ਥੋੜੇ-ਥੋੜੇ ਦੱਸ ਦੱਸ ਵੀਹ-ਵੀਹ ਕਰਕੇ ਦੇਖੋ ਬਚਾਉਣੇ ਪੈਣਗੇ ਪੈਸੇ ਤਾਂ ਜਾ ਕੇ ਸੌ ਰੁਪਇਆ ਰੋਜ਼ ਦਾ ਜੁੜੇਗਾ ਜੇ
ਬਿਲਕੁਲ-ਬਿਲਕੁਲ ਸਾਰੇ ਖਰਚਿਆਂ ਚ ਵਿੱਚ ਕੁਛ-ਕੁਛ ਬਚਾਉਣਾ ਪਏਗਾ
ਸਭ ਕੁਛ ਬਚਾਉਣਾ ਪਏਗਾ ਸਹੀ ਗੱਲ ਭੈਣ ਜੀ ਤੇ ਉਹੀ ਗੱਲ ਹੈ ਨਾ ਫਿਰ ਜਿਹੜਾ ਸੀਜ਼ਨਲ ਫਰੂਟ ਹੈ ਉਹ ਖਾ ਲੋ ਜ਼ਿਆਦਾ ਮਹਿੰਗੇ ਵਾਲਾ ਫਰੂਟ ਨਾ ਖਾਓ ਹੁਣ ਅੱਜ ਕੱਲ੍ਹ ਕੇਲੇ ਤੇ ਆਮ ਸੀਜਨਲ ਆ ਰਹੇ ਨੇ ਜਿਹੜੇ ਦੁਸ਼ਹਿਰੀ ਆਮ ਇਹ ਖਾ ਲੋੋ ਬਾਕੀ ਸਾਰੀ ਚੀਜ਼ਾਂ ਤੁਹਾਡੇ ਪਤਾ ਕਿ ਲੀਚੀਆਂ ਦੋ ਸੌ ਰੁਪਏ ਕਿੱਲੋ ਜੇ ਸੇਬ ਤਿੰਨ ਸੌ ਰੁਪਏ ਕਿੱਲੋ ਜੇ ਫਿਰ ਇਹ ਫਰੂਟ ਜੇ ਨਹੀਂ ਖਾਓ ਵੈਸੇ ਵੀ ਹਾਂ ਸੀਜਨਲ ਖਾਣਾ ਚਾਹੀਦਾ ਭੈਣ ਜੀ ਫਰੂਟ ਬਿਨਾਂ ਸੀਜਨ ਆਲਾ ਫਰੂਟ ਖਾਓ ਨਾ ਤੇ ਉਹ ਨੁਕਸਾਨ ਵੀ ਕਰਦਾ ਜੇ ਕਈ ਵਾਰ ਕਿਉਂਕਿ ਹਾਂ ਉਹ ਤੁਹਾਨੂੰ ਪਤਾ ਇੰਜੈਕਸ਼ਨਾਂ ਨਾਲ ਪੱਕਿਆ ਹੁੰਦਾ ਤੇ ਉਹ ਨੈਚੁਰਲ ਤੇ ਹੁੰਦਾ ਨੀ ਕੀ ਬਾਹਰੋਂ ਕਿੱਥੋਂ ਆਇਆ ਹੁੰਦਾ
ਹੁਨੇ ਹੁਣ ਤੁਸੀਂ ਵੇਖਿਆ ਸੀ ਪਿੱਛੇ ਉਹ ਅਨਾਰ ਖ਼ਰਾਬ ਆਉਂਦੇ ਪਏ ਸੀ।
ਹਾਂ ਕਿਵੇਂ ਅਨਾਰ ਆ ਰਹੇ ਸੀ ਕਿੰਨੇ ਗੰਦੇ ਆ ਰਹੇ ਸੀਗੇ
ਹਾਂ ਮੈਂ ਲੈ ਆਈ ਸੀ ਇੱਕ ਵਾਰ ਤਿੰਨ ਸੌ ਰੁਪਏ ਕਿੱਲੋ ਦਿੱਤੇ ਉਹਨਾਂ ਨੇ ਵਿੱਚ ਸਾਰਾ ਕਾਲਾ
ਆਂ
ਤੇ ਫਿਰ ਮੈਨੂੰ ਕਾਲਾ ਕਰ ਮੈਂ ਕਹ ਖਾਧਾ ਤੇ ਤਿੰਨ ਸੌ ਵੇਸਟ ਹੋਗੇ
ਆਹੋ ਤੇ ਗੱਲ ਨਾ ਪੈਸੇ ਆਣ ਤੇ ਸਾਡਾ ਨੁਕਸਾਨ ਹੋ ਜਾਂਦਾ ਮਿੰਟਾਂ ਚ ਵਿੱਚੋਂ ਪਤਾ ਨੀ ਚੱਲਦਾ ਫਿਰ ਕਈ ਵਾਰ ਬੱਚੇ ਬਿਮਾਰ ਪੈ ਜਾਂਦੇ ਨੇ ਇੰਜ ਜਿਵੇਂ ਮੌਸਮ ਬਦਲਦਾ ਪਿਆ ਫਿਰ ਬੱਚਿਆਂ ਦੀ ਦਵਾਈ ਲੈਣ ਜਾਓ ਤੇ ਤਾਂ ਮਿੰਟਾਂ ਚ ਡਾ ਡਾਕਟਰ ਨੂੰ ਪੰਜ ਸੌ ਰੁਪਏ ਦੀ ਪਰਚੀ ਦਿਓ ਤੇ ਪੰਜ ਸੌ ਦੀ ਦਵਾਈ ਲਿਆਓ ਦਾ ਨੋਟ ਬੰਦਾ ਲਾ ਕੇ ਤੇ ਤਾਂ ਘਰ ਆਉਂਦਾ ਜੇ
ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ
ਹਾਂ ਇਸ ਤੋਂ ਚੰਗਾ ਅਸੀਂ ਉਹੀਓ ਆਪਣੇ ਬੱਚਿਆਂ ਨੂੰ ਹੈਲਦੀ ਖਵਾਈਏ ਹੈਲਦੀ ਚੀਜ਼ਾਂ ਖਵਾਈਏ ਤੇ ਆਪੇ ਬਿਮਾਰ ਨਹੀਂ ਪੈਣਗੇ ਤੇ ਇਹ ਵੀ ਪੈਸੇ ਬਚ ਜਾਣਗੇ ਫਿਰ
ਹਾਂਜੀ ਹਾਂਜੀ ਨਾ ਨਾ ਨਾ ਜਦੋਂ ਆਏਗਾ ਉਹ ਤਾਂ ਲੈਣਾ ਹੀ ਲੈਣਾ ਜਿੱਥੋਂ ਮਰਜੀ
ਚਾ ਹਾਂ ਬਿਲਕੁਲ ਜਿੱਥੋਂ ਮਰਜ਼ੀ ਲਿਆਓ ਤੁਸੀਂ ਉਸ ਟਾਈਮ ਚਾਹੇ ਤੁਸੀਂ ਲੋਕਾਂ ਕੋਲ ਉਦਾਰੇ ਮੰਗ ਕੇ ਲਾਓ ਤੇ ਤੁਹਾਡੇ ਕੋਲ ਦੁੱਖ ਸੁੱਖ ਆ ਗਿਆ ਤੇ ਤੁਹਾਨੂੰ ਲਾਣੇ ਹੀ ਪੈਣਗੇ ਪੈਸੇ
ਹਾਂਜੀ
ਹਰ ਹਾਲਤ ਹੀ ਚਲਾਉਣੇ ਪੈਣਗੇ
ਐਸ ਤੋਂ ਚੰਗਾ ਚੰਗੀ ਤਰ੍ਹਾਂ ਖਾਓ ਚੰਗਾ ਖਾਓ
ਹਾਂ ਬਿਮਾਰ ਘੱਟ ਪਵੋ ਹੁਣ ਇਹ ਨਾ ਮੇਰੇ ਨਾਲ ਪੜੋਸੀ ਹੈਗੇ ਨੇ ਤੇ ਉਹਨਾਂ ਦੀ ਮੰਮੀ ਦੀ ਹਾਂ ਉਹਨਾਂ ਦੀ ਮੰਮੀ ਬਾਥਰੂਮ ਵਿੱਚ ਗਿਰ ਨਾ ਆਉਂਦੇ ਹੋਏ ਤੇ ਉਹਨਾਂ ਦੀ ਬਾਂਝੂ ਚ ਫੈਕਚਰ ਆ ਗਿਆ ਫੈਕਚਰ ਆ ਗਿਆ ਤੇ ਪਲਸਤਰ ਲਵਾਉਣ ਜਾਣਾ ਪਿਆ ਪਲਸਤਰ ਲਾਉਣ ਜਾ ਉਹ ਨਾ ਤਾਂ ਵੀ ਦਸ ਹਜ਼ਾਰ ਰੁਪਏ ਲੱਗ ਜਾਂਦਾ ਜੇ ਮਿੰਟਾਂ ਚ
ਹਾਂ ਤੇ ਉਹ ਫਰ ਪਲੱਸਤਰ ਲਗਵਾ ਕੇ ਵੀ ਉਹ ਉਹ ਦਵਾਈਆਂ ਦਵੁਈਆ ਵਾਸਤੇ ਬੁਲਾਉਂਦੇ ਵੀ।
ਹਾਂ ਕਹਿ ਰਹੀ ਦਵਾਈਆਂ ਵੀ ਲਵੋ ਰੋਜ਼ ਹੱਡੀਆਂ ਪੱਕੀਆਂ ਕਰਨ ਦੀਆਂ ਕੈਲਸ਼ੀਅਮ ਦੀਆਂ ਤੇ ਨਾਲ ਤੁਸੀਂ ਹੱਡੀ ਜੋੜਨ ਦੀ ਵੀ ਦਵਾਈ ਲਓਗੇ ਹੋਰ ਵੀ ਉਹ ਕਹਿੰਦੇ ਨੇ ਅੱਛੀ ਡਾਇਟ ਖਾਓ ਤਾਂ ਹੀ ਜਲਦੀ ਟੁੜੇਗੀ ਅੱਛੀ ਡਾਇਟ ਵੀ ਤਾਂ ਅੱਛੇ ਪੈਸਿਆਂ ਨਾਲ ਖਾਈ ਜਾਏਗੀ
ਨਾਲ ਬਿਲਕੁਲ ਬਿਲਕੁਲ
ਬਸ ਇਹੀ ਤੇ ਗੱਲਾਂ ਨੇ ਧਿਆਨ ਰੱਖਣੀਆਂ ਪੈਂਦੀਆਂ ਤਾਂ ਜਾ ਕੇ ਪੈਸੇ ਜੁੜਦੇ ਨੇ ਪੈਸਾ ਜੋੜਨਾ ਤੇ ਬੜਾ ਔਖਾ ਹੋ ਗਿਆ
ਹਾਂ ਪੈਸੇ ਤਾਂ ਜੋ ਹੋਣਗੇ ਜਦੋਂ ਤੁਸੀਂ ਚਾਰੋਂ ਪਾਸੇ ਪੂਰਾ ਪੂਰਾ ਧਿਆਨ ਰੱਖੋਗੇ ਆਪਣਾ ਵੀ ਧਿਆਨ ਸਰੀਰ ਦਾ ਵੀ
ਮਹਿੰਗਾਈ ਕਿੰਨੀ ਵੱਧ ਗਈ ਤੁਹਾਡੇ ਸਾਹਮਣੇ
ਬਿਲਕੁਲ ਬਹੁਤ ਜ਼ਿਆਦਾ ਸਬਜ਼ੀਆਂ ਵੀ ਹੁਣ ਇਨੀ ਮਹਿੰਗੀਆਂ
ਬੜੀਆਂ ਮਹਿੰਗੀਆਂ ਸਭ ਕੁਛ ਮਹਿੰਗਾ ਹੈਗਾ ਜੇ ਚਲੋ ਭੈਣ ਜੀ ਠੀਕ ਹੈ ਕਰੀਏ ਘਰ ਦੇ ਕੰਮ ਫਿਰ ਕਰਨੇ ਆ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ